ਸ਼ੀ ਕਾਲ ਜੀ।
ਹੈਲੋ, ਹਾਂਜੀ-ਹਾਂਜੀ। ਸਤ ਸ਼੍ਰੀ ਅਕਾਲ।
ਹੋਰ ਕੀ, ਹਾਲ-ਚਾਲ?
ਠੀਕ ਐ।
ਹੋਰ ਕੀ ਕਰਦੇ ਪਏ ਓ? ਮੈਂ ਵੀ ਵਧੀਆ। ਹੋਰ ਕੀ ਕਰ ਰਹੇ?
ਬਸ ਹੁਣੇ ਬਸ ਮੇਰੇ ਪਾਪਾ ਆਏ, ਓਨਾਂ ਨੂੰ ਚਾਹ-ਪਾਣੀ ਦੇਕੇ ਬੈਠੇ ਆਂ।
ਅੱਛਾ-ਅੱਛਾ, ਲੇਟ ਆੰਦੇ ਨੇ ਪਾਪਾ?
ਹਾਂ, ਗੁਰਦੁਆਰੇ ਚਲੇ ਜਾਂਦੇ ਐ, ਫਿਰ ਦਸ-ਪੰਦਰਾਂ ਮਿਨਟ ਤਾਂ ਲੇਟ ਹੋ ਜਾਂਦੇ ਨੇ, ਨਹੀਂ ਤੇ ਸਾਢੇ -ਛੇ ਆ ਜਾਣ ਘਰ ਤੇ।
ਹਾਂਜੀ-ਹਾਂਜੀ।
ਅੱਜ ਤੇ, ਗੁਰਦੁਆਰੇ ਗਏ ਸੀ ਨਾ, ਤਾਂ ਲੇਟ ਐ।
ਅੱਛਾ-ਅੱਛਾ, ਹੋਰ ਸੁਣਾਓ, ਘਰ ਸਾਰੇ ਵਧੀਆ?
ਘਰ ਠੀਕ ਨੇ ਸਾਰੇ।
ਬਸ ਮੈਂ ਵੀ ਬੈਠੀ ਸੀ, ਮੈਂ ਕਿਹਾ ਚੱਲ ਫੋਨ ਕਰਕੇ ਪੁੱਛਾਂ ਮੌਸਮ ਕਿਵੇਂ ਦਾ? ਅੱਜ ਤੇ ਬਰਸਾਤ ਵੀ ਪੂਰਾ ਦਿਨ ਪੈਂਦੀ ਰਹੀ ਬਰੀਕ-ਬਰੀਕ ਕਣੀਆ ਜੀਆ ਨਾ।
ਹਾਂ, ਪਰ ਜਿਆਦਾ ਬਰਸਾਤ ਤੇ ਓਹ ਘੰਟਾ ਕੀ ਹੋਈ ਏ ਬਸ, ਡੇਢ ਡੇੜ ਵੀ ਨੀ, ਕੁਛ ਬਾਰਾਂ, ਸਾਢੇ-ਬਾਰਾਂ ਵਜੇ ਸ਼ੁਰੂ ਹੋਈ, ਡੇਢ ਵਜੇ ਖ਼ਤਮ।
ਹਾਂਜੀ, ਏਨਾ ਕਿਣ-ਮਿਣ, ਕਿਣ-ਮਿਣ, ਕਿਣ-ਮਿੰਨ ਲੱਗੀ ਰਹੀ।
ਹੂੰ।
ਬਸ ਮੈਂ ਵੀ, ਮੈਂ ਵੀ ਹੁਨ ਬਸ, ਆਟਾ ਗੁੰਨਕੇ ਆਈ ਆਂ। ਮੈਂ ਕਿਹਾ ਚਲ ਤਾਡੇ ਨਾਲ, ਥੋੜ੍ਹੀ ਦੇਰ ਗੱਲ ਕਰਲਾਂ। ਫਿਰ ਮੈਂ ਕਿਹਾ, ਰੋਟੀ-ਰੂਟੀ ਬਣਾਕੇ ਬੰਦਾ ਟੈਮ ਸਿਰ ਫ੍ਰੀ ਹੋ ਜਾਂਦਾ।
ਹੂੰ।
ਹਾਂਜੀ, ਹੋਰ, ਫਿਰ ਸਕੂਲ ਗਏ ਸੀ ਬਰਸਾਤ ਆ ਰੀ, ਸੀ ਤੇ?
ਓ, ਕਿਉ, ਉਸ ਟੈਮ ਤੈ, ਸਕੂਲ ਦੇ ਟੈਮ ਤਾ ਨਹੀਂ ਸੀਂਗੀ ਬਰਸਾਤ। ਬਾਦ'ਚੀ ਹੁੰਦੀ ਏ ਸਾਡੇ ਬਾਰਾਂ ਈ, ਕੱਲ, ਸਾਡ--ਕੱਲ ਵੀ ਲੇਟ ਸੀਗੀ। ਕੱਲ੍ਹ ਵੀ ਡੇਢ ਵਜੇ ਈ ਹੋਈ ਸੀਗੀ।
ਅੱਛਾ ਅੱਛਾ, ਹੋਰ ਕੀ ਬਣਾਯਾ ਅੱਜ?
ਅੱਜ ਬਸ ਦਾਲ ਈ ਐ, ਦਾਲ ਬਣਾਈ ਐ। ਆਟਾ ਗੁੰਨਿਆ ਪਿਆ, ਫੁਲਕੇ ਬਣਾਵਾਂਗੇ।
ਆਹ ਸਹੀ ਔਰ ਕਿ ਖਾਣਾ ਤਾਂ ਰੋਜ਼ ਦਾ ਹੀ ਹੁੰਦਾ ਬੰਦਾ ਸਮਝ ਨਹੀ ਆਉਂਦਾ ਪਿਆ ਨਾ ਅੱਜ-ਕੱਲ ਕੀ ਬਣਾਈਏ।
ਹੂੰ। ਸਬਜ਼ੀਆਂ ਬਸ ਥੋੜੀਆਂ ਇਹੋ ਜਿਹੀਆਂ ਈ ਨੇ ਅੱਜ-ਕੱਲ੍ਹ ਬਾਰਿਸ਼ ਕਰਕੇ।
ਹਾਂਜੀ-ਹਾਂਜੀ।
ਤਾਂ ਕਰਕੇ ਨਈ ਅਸੀਂ ਤਾਂ ਬਹੁਤ ਘੱਟ ਦਾਲ ਬਣਾਨੇ ਆ, ਅੱਜ ਈ ਬਣਾਈ ਆ।
ਅੱਛਾ-ਅੱਛਾ ਨਾ ਮੈਂ ਤੇ ਫੇਰ ਅੱਜ ਸਵੇਰ ਰਾਜਮਾਂ ਰਾਤੀ ਵੀਗੋ ਦਿੱਤੇ ਸੀ। ਸਵੇਰੇ ਰਾਜਮਾਂ ਬਣਾਏ। ਹੂੰ। ਥੋੜੇ ਇੱਕ ਅੱਧਾ ਗਲਾਸ ਚਾਵਲ ਬਣਾ ਰਹੀ ਜਿਹੜ ਦੁਪਹਿਰੇ ਦੁਪਹਿਰੇ ਖਤਮ ਹੋ ਗਏ ਨੇ।
ਅੱਛਾ
ਹੁਣ ਰਾਜਮਾਂ ਪਏ ਨੇ ਦੀ ਆਟਾ ਗੁੰਨਿਆ ਮੈਂ ਕਿਹਾ ਹੁਣ ਰੋਟੀ ਬਣਾ ਲਾਂਗੀ ਨਾਲ।
ਹੂੰ। ਅੱਛਾ
ਹਾਂਜੀ
ਨਈ ਅਸੀਂ ਤੇ ਘੱਟ ਵੱਧ ਈ ਦਾਲ ਬਣਾਨੇ ਅੱਜ ਬਣਾਈਏ ਆਪਾਂ। ਨਹੀਂ ਤੇ ਅਸੀਂ ਸਬਜ਼ੀ ਹੀ ਬਣਾਨੇ ਜ਼ਿਆਦਾ।
ਦੁਪਹਿਰੇ ਨਾ ਮੇਰੇ ਕੋਲ ਨਾ ਮੂਫਲੀ ਬਚੀ ਪਈ ਸੀ ਥੋੜ੍ਹੀ ਜਹੀ। ਤੇ, ਦੁਪੈਰੇ ਫੇਰ ਮੈਂ ਸੋਚੇਆ, ਮੂੰਫਲੀ ਨੂੰ ਨਾ ਪਹਿਲੇ ਥੋੜਾ ਜੇਆ ਨਾ ਛਿੱਲ ਕੇ ਉਤਾਰਾਂ। ਉਤਰ ਨੀ ਰਏ ਸੀ ਫਿਰ ਥੋੜਾ ਜਾ ਰੋਸਟਡ ਈ ਕੀਤਾ ਫਿਰ ਛਿਲਕੇ ਉਤਰ ਗਏ। ਫਿਰ ਹਰੀ ਮਿਰਚ ਪਾ ਕੇ ਤੇ ਮੂੰਗਫਲੀ ਦੀ ਨਾ ਚਟਨੀ ਬਣਾਈ।
ਕਾ ਦੀ ਚਟਨੀ ਇਮਲੀ ਦੀ
ਮੂਫਲੀ ਮੂਫਲੀ।
ਮੂੰਫਲੀ ਦੀ।
ਹਾਂ ਮੂੰਫਲੀ ਦੀ ਚਟਨੀ ਬਣਾਈ, ਹੁਣ ਸਵੇਰੇ ਨਾ ਮੂੰਗ ਦਾਲ ਨੀ ਹੁੰਦੇ ਜਿਹੜੇ ਹਰੇ ਮੂੰਗ ਹੁੰਦੇ ਨੇ।
ਹਰੇ ਮੂੰਗ।
ਹਾਂ ਹਰੇ ਮੂੰਹ ਹੁੰਦੇ ਜਿਹੜੇ ਦਾਲ
ਹੂੰ।
ਉਹ ਮੈਂ ਖਾਂਦੀ ਨੀ ਅ ਨਾ ਮੈਨੂੰ। ਪਸੰਦ ਨਈ ਐ ਤੇ ਨਾ ਹਲਵਾ, ਇੱਕ ਕੜਛੀ ਦਾਲ ਪਈ ਸੀ ਸਿਰਫ ਉਹ ਵਾਲੀ।
ਤੇ ਮੂੰਗੀ ਦੀ ਦਾਲ 'ਚ ਤਾਂ ਪ੍ਰੋਟੀਨ ਬਹੁਤ ਹੁੰਦਾ।
ਨਹੀਂ ਉਹ ਸਾਬਤ ਮੂੰਗੀ ਮੈਨੂੰ ਪਸੰਦ ਨਈ ਐ ਖਾ-ਖਾ ਕੇ ਗੁਰਦੁਆਰੇ ਚੋਂ ਵੀ ਉਹੀ ਉਹੀ ਬਣਦੀ ਹੈ ਉਹੀ। ਘਰ ਲਿਆਂਦੇ ਨੇ ਫਿਰ ਬੰਦੇ ਦਾ ਨਾ ਮਨ ਅੱਕ ਗਿਆ ਉਸ ਦਾਲ ਨੂੰ ਦੇਖਣ ਦਾ ਮੇਰਾ ਜੀਅ ਨਹੀਂ ਕਰਦਾ।
ਅੱਛਾ-ਅੱਛਾ! ਪਰ ਪ੍ਰੋਟੀਨ ਬਹੁਤ ਹੁੰਦਾ ਉਸ ਦਾਲ 'ਚ।
ਤੇ ਨਹੀਂ ਮੈਂ ਸਵੇਰੇ ਫਿਰ ਪਤਾ ਹੁਣ ਕੀ ਕੀਤਾ ਮੈਂ ਕਿਹਾ ਥੋੜੇ ਜਹੇ ਨਾ ਚਾਵਲ ਨਿੱੀ ਇੱਕ ਕੜ ਚਾਵਲ ਤੇ ਇੱਕ ਕੜਛੀ ਦਾਲ ਸੀ ਦੋਨੋ ਮਿਕਸ ਕਰਕੇ ਨਾ ਭਿਗੋ ਕੇ ਰੱਖ ਦਿੱਤੇ। ਹੁਣ ਪੂਰੀ ਰਾਤ ਵੀ ਭਿਜੈ ਰਹਿਣਗੇ ਸਵੇਰੇ ਉੱਠ ਕੇ ਨਾ ਪੀਸ ਲਾਂਗੇ ਉਹਨੂੰ।
ਅੱਛਾ।
ਫਿਰ ਉਹਦੇ 'ਚ ਮੂੰਗੀ ਦੀ ਦਾਲ ਔਰ ਚਾਵਲ ਪਿਗੋਏ ਹੋਏ ਨਾ ਦੋਨੋ ਮਿਕਸ ਕਰਕੇ ਇੱਕ-ਇੱਕ ਕੜਛੀ ਸੀ ਨਾ ਦੋਨੋ।
ਹੂੰ।
ਤੇ ਮੈਂ ਕਿਹਾ ਚੱਲ ਸਵੇਰੇ ਇਹਦੇ ਨਾ ਚੀਲੇ ਬਣਾ ਲਾਂਗੀ।
ਮੂੰਗੀ ਦੀ ਦਾਲ ਦੇ ਚੀਲੇ ਅੱਛਾ।
ਹਾਂਜੀ।
ਤੇ ਨਾਲ, ਚੌਲਾਂ ਦੇ ਚੀਲੇ।
ਨਹੀਂ, ਮਿਕਸ ਕਰਤਾ ਨਾ ਦੋਨਾਂ ਨੂੰ।
ਅੱਛਾ, ਮੂੰਗੀ ਦੀ ਦਾਲ ਤੇ ਚੌਲ ਮਿਕਸ ਕਰਤੇ।
ਹਾਂ, ਮਿਕਸ ਕਰਕੇ। ਮੈਂ ਕਿਹਾ ਸਵੇਰੇ ਨਾ ਇਹਨਾਂ ਦੇ ਚੀੱਲੇ ਬਣਾਦਾਂਗੇ, ਵਿੱਚ ਥੋੜੇ ਪਿਆਜ, ਹਰੀ ਮਿਰਚ ਵਗੈਰਾ ਪਾਕੇ ਨਾ, ਟਮ
ਹੂੰ। ਹੂੰ, ਚੀਲੇ ਅਸੀਂ ਤਾਂ ਮੁੱਦਤਾਂ ਹੋ ਗਈਆਂ ਮੈਨੂੰ ਲੱਗਦਾ ਕਦੋਂ ਕਿਹੜੇ ਜਮਾਨੇ
ਨਹੀਂ ਸਾਡੇ ਘਰ ਤੇ ਨਾ ਸੂਜੀ ਦੇ ਬਣਾਦੀ ਆ ਮੈਂ। ਪਤਲੇ, ਪਤਲੇ ਬਣਾਂਦੀ ਜਿਵੇਂ, ਬਿਲਕੁਲ ਸੂਜੀ ਦਾ ਜਿਵੇਂ ਹਾਂ, ਸੂਜੀ ਦੇ ਬਿਲਕੁਲ ਪਤਲੇ-ਪਤਲੇ, ਜੇ ਜਿਵੇਂ ਪਾਪੜ ਨੀ ਹੁੰਦਾ ਪਤਲਾ ਚਵੇਂ ਤੇ ਬਣਾਉਂਦੀ ਆਂ ਮੈਂ ਮੋਟਾ ਤਾਂ ਕੱਚਾ ਰਹਿ ਜਾਂਦਾ ਨਾ, ਫ਼ਿਰ ਖਾਣ' ਚ ਸਵਾਦ ਨੀ ਆਂਦਾ।
ਅਸੀਂ ਤੇ ਬਹੁਤ ਕਿਤੇ, ਕਈ ਸਾਲ ਪਹਿਲੇ ਕਿਤੇ।
ਪਤਲਾ ਜਾ ਬੈਟਰ ਤਿਆਰ ਕਰਦੀ ਆਂ, ਫਿਰ ਕੜਛੀ ਨਾ ਪਾਂਦੀ ਆ, ਫਿਰ ਧੀਰੇ, ਧੀਰੇ ਹੀ ਹੀਲਾਂਦੀ, ਘੁਮਾਨ, ਘੁਮਾਕੇ ਨਾ ਕੜਛੀ ਫਿਰ ਹਲਕਾ ਜਿਹਾ ਨਾ ਸਾਈਡ ਤੋਂ ਦੇਖਦੇ ਆਂ, ਕਿ ਸਿੱਕਣਾ ਸ਼ੁਰੂ ਜਾਂਦਾ ਨਾ ਤ ਉਹ, ਕਲਰ ਚੇਂਜ ਹੋ ਜਾਂਦਾ ਉਹਦਾ, ਟਰਾਂਸਪੇਰੈਂਟ ਜਾ ਹੋ ਜਾਂਦਾ।
ਹੂੰ
ਫੇਰ ਹਲਕੇ-ਹਲਕੇ, ਧੀਰੇ-ਧੀਰੇ ਉਹਨੂੰ ਪਲਟਾਂਂਦੀ ਆ ਫਿਰ, ਮਗਰ ਇਹ ਕਿ, ਉਹਨੂੰ ਚੰਗੀ ਤਰ੍ਹਾਂ ਲਾਲ ਕਰਕੇ ਖਾਓ ਨਾ ਸਵਾਦ ਲੱਗਦੈ। ਹਾਂ, ਨਾਲ ਮੂੰਗਫਲੀ ਦੀ ਚਟਨੀ।
ਤੇ, ਮੂਫਲੀ ਦੀ ਚਟਨੀ ਐਸੀ ਟਾਈਮ'ਚ?
ਥੋੜੀ ਜਿਹੀ ਪਈ ਸੀ, ਜ਼ਿਆਦਾ ਨਹੀਂ ਸੀ, ਮੂੰਫਲੀ ਤੇ ਮੇਰੇ ਕੋਲ ਬਹੁਤ ਸਾਰੀ ਪਈ ਹੋਈ ਐ, ਦੋ-ਕਿੱਲੋ ਮੂੰਗਫਲੀ ਹੈ ਮੇਰੇ ਕੋਲ। ਮਗਰ ਮੈਂ ਬਣਾ--ਹਾਂ, ਦੋ-ਕਿੱਲੋ ਮੂਫਲੀ ਪਈ ਹੋਈ ਮੇਰੇ ਕੋਲ, ਮਗਰ ਮੈਂ ਬਣਾਈ ਥੋੜਾ ਨਾ, ਮੈਂ ਤੇ ਸਿਰਫ ਅ, ਨੀ, ਕਿ, ਮੁਸ਼ਕਿਲ ਆ ਨਾ
ਅ ਦੱਸ ਰੁਪਏ ਦੀ ਮੂਫਲੀ ਕਿੰਨੀ ਕ ਆਂਦੀ ਹੋਏਗੀ, ਮੈਂ ਉਹਦੇ ਹਿਸਾਬ ਨਾਲ ਮੂਫਲੀ ਛਿੱਲੀ ਸੀ।
ਹੂ,
ਵਾਪੀਸ ਮੈਂ ਡੱਬਾ ਭਰਕੇ ਰੱਖ ਦਿੱਤਾ ਮੂੰਹ
ਦੋ-ਕਿੱਲੋ ਮੂਫਲੀ ਕਰਨੀ ਕੀ, ਏ?
ਉਹੀ ਬੜੇ ਟਾਈਮ ਦੀ ਪਈ ਹੋਈ ਹੈ।
ਸਿਆਲ ਦੀ ਏ?
ਹਾਂ, ਮੈਂ ਦੇਖਿਆ, ਮੈਂ ਕਿਹਾ ਖ਼ਰਾਬ ਸੁੰਡੀਆਂ ਪੈਗੀਆ ਹੋਣ ਆਟਾ ਬਣਗਿਆ ਹੋਏਗਾ ਮੂੰਫਲੀ ਦਾ। ਨਾ ਕੋਈ ਭੂਣ ਲੱਗਾ, ਨਾ ਕੋਈ ਕੁਛ ਲੱਗਾ, ਇੱਕ-ਇੱਕ ਦਾਣਾ ਇੰਨਾ ਮੋਟਾ-ਮੋਟਾ, ਸਾਫ-ਸੁਥਰੀ ਪਈ ਹੋਈ ਹੈ।
ਅੱਛਾ।
ਹੂੰ, ਕਈ ਵਾਰ ਤ ਦਸੇ, ਜਿਵੇਂ ਬਰਸਾਤਾਂ ਹੋਣ, ਗਰਮੀ ਇੰਨਾ ਟਾਈਮ ਹੋ ਗਿਆ ਤੇ ਖ਼ਰਾਬ ਹੋ ਜਾਣੀ ਚਾਹੀਦੀ ਨਾ, ਮਗਰ ਖਰਾਬ ਨੀ ਹੋਈ।
ਨਹੀਂ, ਮੂਫਲੀ ਨੇ, ਕੀ ਖ਼ਰਾਬ ਹੋਣਾ।
ਹਾਂਜੀ।
ਹੂੰ, ਨਮਕੀਨ ਵਗੈਰਾ ਬਣਦੀਆਂ ਹੀ ਹੈ, ਮੂਫਲੀ ਕੀ ਖ਼ਰਾਬ ਹੋਣੀ ਹੈ।
ਹਾਂ, ਫਿਰ ਮੈਂ ਇਹਦੀ ਚਟਨੀ ਜਿਹੀ ਬਣਾਤੀ। ਇੱਕ ਕਟੋਰੀ ਬਣਾਈ ਹੈ ਸਿਰਫ਼, ਮੈਂ ਕਿਹਾ ਸਵੇਰੇ ਖਾਧੀ ਜਾਏਗੀ, ਫਿਰ ਖ਼ਤਮ ਹੋਜੇਗੀ ਬਸ।
ਅੱਛਾ।
ਹਾਂਜੀ, ਹੋਰ ਸੁਣਾਓ ਤੁਸੀ?
ਬਸ
ਬਸ ਉਹੀਏ ਨਾ ਸਿਰਫ਼ ਚਿੱੱਲੇ ਵੀ, ਸਿਰਫ ਮੈਂ ਮੁਸ਼ਕਿਲ ਨਾਲ ਨ ਕੀ, ਚਾਰ ਬਣਾਣੇ ਨੇ, ਦੋ ਆਪਣੇ, ਦੋ ਆਪਣੇ ਘਰਵਾਲੇ ਦੇ ਬਸ।
ਤੇ ਬਾਕੀ?
ਇਹਨਾਂ ਨੂੰ ਕੁਛ ਪਸੰਦ ਨਹੀਂ ਆਂਦਾ ਨਾ, ਘਰ ਵਾਲਿਆਂ ਨੂੰ। ਇਹਨਾਂ ਨੇ ਮਨਾ ਕਰਦੇ ਨੇ, ਕਹਿੰਦੇ ਅਸੀਂ ਤਾਂ ਰੋਟੀ ਖਾਣੀ ਆ ਜੀ ਬਸ, ਸਾੰਨੁ ਤਾ ਰੋਟੀ ਚਾਹੀਦੀ ਸਵੇਰੇ। ਕਰਕੇ ਫਿਰ ਮੈਂ ਆਪਣੇ ਜੋਗੀ, ਤੇ ਇਹਨਾਂ ਜੋਗੇ ਬਣਾਉਂਗੀ, ਦੋ, ਦੋੋ ਦੋ ਚਿੱਲੇ ਬਸ।
ਅੱਛਾ।
ਹਾਂਜੀ।
ਨਹੀਂ ਅਸੀਂ ਤਾਂ ਚੀਲਾ ਚੂਲਾ ਨਹੀਂ ਖਾਂਦੇ ਪਰੌਂਠੇ ਹੀ ਖਾਂਦੇ ਹਾਂ।
ਨਹੀਂ ਵੈਸੇ ਨਾ ਕਦੀ ਕਦੀ ਨਾ ਬੰਦੇ ਨੂੰ ਖਾਣਾ ਚਾਹੀਦਾ। ਤੇ ਰੋਜ਼ ਰੋਟੀ ਅੱਜ ਵੀ ਮੈਂ ਰੋਟੀ ਰੋਜ ਰੋਟੀ ਅੱਜ ਵੀ ਰੋਟੀ ਬਣਾਈ ਸੀ ਸਵੇਰੇ ਆਪਣੇ ਜੋਗੀ ਚ ਛੋਲੇ ਪਏ ਸੀ ਮੈਂ ਉਹਦੇ ਨਾਲ ਖਾ ਲਈ ਇੱਕ ਅੱਧੀ ਰੋਟੀ ਵੈਸੇ ਜ਼ਿਆਦਾ ਤਰ ਨਾ ਰੋਟੀ ਹੀ ਬਣਾਉਂਦੀ ਆ ਚੀਲੇ ਮੇਰੇ ਘਰ ਜਦੋਂ ਬਣਦੇ ਨੇ ਕਈ ਵਾਰ ਜਿਵੇਂ ਮਨ ਕਰ ਗਿਆ ਤੇ ਬਣਾ ਲਿੱਤੇ
ਹਮ
ਬੇਸਨ ਦਾ ਕਦੀ ਬਣਾ ਲਿਆ ਦਿਲ ਕਰਦਾ ਹੁਣ ਤੇ ਮੈਂ ਵੇਸਣ ਦਾ ਤੇ ਬੰਦ ਹੀ ਹੁਣ ਤੇ ਮੈਂ ਬੇਸਣ ਦਾ ਬੰਦ ਕਰ ਰੱਖਿਆ ਮੇਰਾ ਮਨ ਨੀ ਕਰਦਾ ਮੈਨੂੰ ਤੇ ਸੂਜੀ ਦਾ ਸਵਾਦ ਲੱਗਦਾ ਹੈ ਕਿਉਂਕਿ ਉਹ ਰਾੜ ਜਾਂਦਾ ਨਾ ਚੰਗੀ ਤਰ੍ਹਾਂ ਉਹਦੇ ਦਾ ਨਾਲ ਨਾਲੇ ਟਮਾਟਰ ਪਾ ਲਓ ਮਿਰਚ ਪਾ ਲਓ ਪਿਆਜ ਗੋਭੀ ਉਹਰ ਕੀ ਨ ਗਾਜਰ ਪਾ ਦੋ ਗਾਜਰ ਪਾ ਦੋ ਮਟਰ ਪਾ ਦੋ ਕਿੰਨਾ ਕੁਛ ਪਾ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਦਾ
ਉਹਦੇ ਨਾਲ ਮੈਂ ਤੇ ਵਿੱਚ ਥੋੜੇ ਓਟਸ ਨੀ ਹੁੰਦੇ
ਹਮ
ਉਹ ਵੀ ਘੋਲ ਦਿੰਦੀ ਆ ਵਿੱਚ ਹੀ
ਹਮ
ਤੇ ਹੋਰ ਜ਼ਿਆਦਾ ਸੁਵਾਦ ਆਉਦਾ ਹੈ
ਹਮ ਹਮ ਠੀਕ ਹੈ ਸਹੀ ਹੈ ਮਿਕਸ ਕਰਕੇ ਬਣਾ ਲੈਣਾ ਚਾਹੀਦਾ
ਹਾਂਜੀ ਹਾਂਜੀ ਬੰਦਾ ਫੇਰੋਂ ਅੱਕ ਜਾਂਦਾ ਯਾਰ ਇੱਕ ਹੀ ਚੀਜ਼ ਖਾ ਖਾ ਕੇ ਨਾ
ਨ ਹੁਣ ਤਾਂ ਸਾਵਣ ਸ਼ੁਰੂ ਹੋ ਗਿਆ ਅਸੀਂ ਵੀ ਪੂੜੇ ਬਣਾਵਾਂਗੇ
ਇਹਨਾਂ ਦੇ ਘਰ ਤੇ ਮੇਰੇ ਹਸਬੈਂਡ ਦੇ ਘਰ ਨਾ ਕੋਈ ਖਾਂਦਾ ਨੀ ਆ
ਮੰਮੀ ਬਣਾਏਗੀ ਖੀਰ ਪੂੜੇ
ਅੱਛਾ
ਮਤਲਬ ਜਦੋਂ ਇਹ ਪੰਦਰਾਂ ਤਰੀਕ ਤੋਂ ਬਾਅਦ
ਅੱਛਾ ਅੱਛਾ ਪੰਦਰਾਂ ਅੱਛਾ ਅੱਛਾ ਪੰਦਰਾਂ ਤਰੀਕ ਨਹੀਂ ਇਹਨਾਂ ਦੇ ਘਰ ਤੇ ਕੋਈ ਖਾਂਦਾ ਹੀ ਨਹੀਂ ਇਸ ਕਰਕੇ ਫ਼ਿਰ ਨਹੀਂ ਇਹਨਾਂ ਦੇ ਘਰ ਕੋਈ ਖਾਂਦਾ ਨਹੀਂ ਇਸ ਕਰਕੇ ਮੈਂ ਆਪਣੇ ਜੋਗੇ ਇਕੱਲੀ ਜੋਗੇ ਮੇਰਾ ਮਨ ਨੀ ਘਰ ਦਾ ਬਣਾਉਣ ਦਾ ਕ ਦਾ ਕੌਣ ਲੱਗੇ ਜੀ ਮਸ਼ੀਨ
ਨਹੀਂ ਅਸੀਂ ਤੇ ਬਣਾਵਾਂਗੇ ਫੇਰ
ਇਕੱਲੇ ਕਰਕੇ ਨਾ ਬੰਦਾ ਨਾ ਬੋਰ ਜੇਹਾ ਲੱਗਦਾ ਯਾਰ ਫਿਰ ਜੀਅ ਜਿਹਾ ਵੀ ਨਹੀਂ ਕਰਦਾ ਕਿ ਹਾਏ ਇਕੱਲਾ ਬਣਾਵਾਂਗੀ ਮੈਂ ਬੈਠ ਕੇ ਤੇ ਖਾਣਾ ਵਾਲੇ ਹੋੁਣ ਨਾ ਸਾਰੇ ਕਿ ਫਿਰ ਅਕਲ ਵਾਲੇ ਹੋਣ ਨਾ ਸਾਰੇ ਸੋਚਣ ਕੇ ਇੱਕ ਹੀ ਚੀਜ਼ ਖਾ ਲਈਏ ਖੀਰ ਹੀ ਖਾ ਲਈਏ ਰੋਟੀ ਨਾ ਖਾਈਏ
ਹਮ ਹਮ
ਚੱਲ ਜਾਂਦਾ ਹੁਣ ਫਿਰ ਰੋਟੀ ਵੀ ਚਲ ਜਾਂਦਾ ਹ ਰੋਟੀ ਵੀ ਬਣਾਓ ਨਾਲ ਇਹ ਚੀਜ਼ਾਂ ਵੀ ਬਣਾਓ ਫੇਰ ਬੜਾ ਔਖਾ ਹੋ ਜਾਂਦਾ ਯਾਰ
ਹਮ ਹਮ
ਇਸ ਕਰਕੇ ਮੈਂ ਫਰ ਇੱਕ ਚੀਜ਼ ਇਸ ਕਰਕੇ ਮੈਂ ਇੱਕ ਹੀ ਚੀਜ਼ ਬਣਾਉਂਦੀ ਆ ਮੈਂ ਤਾਂ ਹੁਣ ਰੋਟੀ ਹੀ ਬਣਾਉਦੀ ਹ ਮੈਂ ਕੁਝ ਬਣਾਉਣਾ ਹੀ ਛੱਡ ਦਿੱਤਾ
ਅਸੀਂ ਤੇ ਫੇਰ ਜਿੱਦਣ ਪੂੜੇ ਬਣਾਉਣੇ ਰੋਟੀ ਬਣਾਉਣੀ ਨੀ
ਫੇਰ ਉਹੀ ਹੁੰਦਾ ਨਾ ਬੰਦਾ ਇੱਕ ਹੀ ਚੀਜ਼ ਕਰਦਾ ਹੁਣ ਜਿਵੇਂ ਚੀਲੇ ਬਣਾ ਲਓ ਨਾ ਤੇ ਬੰਦੇ ਤਾਂ ਦਿਲ ਕਰੇ ਕਿ ਚਿੱਲੇ ਹੀ ਖਾ ਲਓ ਕੀ ਰੋਟੀ ਨਾ ਹੀ ਖਾਓ
ਇਹ ਤਾਂ ਹੈ
ਹਮ
ਤਾਂ ਕੀ ਹੈ ਕਿ ਜਿੱਦਾਂ ਸਾਰੇ ਕਹਿਣ ਓਦਾਂ ਹੀ ਚੀਜ਼ ਬਣਾਉਣ ਚ ਫਾਇਦਾ ਹੈ
ਹਾਂ ਫੇਰ ਉਹੀ ਹੈ ਨਾ ਮਗਰ ਹੀ ਹੈ ਨਾ ਬੰਦਾ ਇਕੱਲੇ ਦਾ ਜੀਅ ਵੀ ਕਰੇ ਨਾ ਕਦੀ ਕਦੇ ਨਾ ਫਿਰ ਬੰਦਾ ਮਜਬੂਰ ਹੋ ਜਾਂਦਾ
ਹਮ
ਹੋਰ ਸੁਣਾਓ ਤੁਸੀਂ
ਬਸ ਕੁਛ ਨੀ ਬਣਾਵਾਂਗੇ ਅਸੀਂ ਤਾਂ ਅੱਠ ਕੁ ਵਜੇ ਨਾ ਰੋਟੀ ਦਾ ਟਾਈਮ ਸਾਡਾ ਅੱਠ ਵਜੇ ਦਾ ਅੱਠ ਕੁ ਵਜੇ ਬਣਾਵਾਂਗੇ ਫੇਰ ਉਨੀ ਦੇਰ ਟੀ ਵੀ ਦੇਖਾਂਗੇ ਥੋੜ੍ਹੀ ਦੇਰ ਟੀ ਵੀ ਦੇਖਾਂਗੇ ਅੱਠ ਵਜੇ ਰੋਟੀ ਬਣਾਵਾਂਗੇ
ਹਾਂਜੀ
ਹਮ
ਬਸ ਉਹੀ ਹੈ। ਰੋਟੀ ਦਾ ਟਾਈਮ ਤੇ ਹੀ ਜਾਦਾ ਸਵਾ ਸੱਤ ਹੋ ਗਏ ਨੇ
ਹਾਂ ਔਰ ਬਾਰਿਸ਼ ਦਾ ਮੌਸਮ ਹਜੇ ਵੀ ਹੈਗਾ ਫਿਰ ਹੋ ਜਾਏਗੀ ਬਾਰਿਸ਼ ਤੇ
ਹਾਂ ਕੋਈ ਭਰੋਸਾ ਨਹੀ ਹੈ। ਨਾ ਹੁਣ ਬਾਰਿਸ਼ ਦਾ ਜਦੋਂ ਮਰਜ਼ੀ ਆ ਸਕਦੀ
ਬਸ ਹਾ- ਬਾਰਿਸ਼ ਦੇ ਨਾਲ ਇਹ ਤਾਂ ਹੈਗਾ ਇਹ ਤਾਂ ਦਿਤਾ ਹੋਇਆ ਮੈਪ ਤੇ ਵੀ ਇਸ ਹਫ਼ਤੇ ਤਾਂ ਪਏਗੀ।
ਅਛਾ- ਅਛਾ ਇਹ ਹਫ਼ਤੇ ਪਏਗੀ
ਤੇ ਵੀ ਆਇਆ ਹੋਇਆ ਨਾ ਇਸ ਹਫ਼ਤੇ ' ਬਰਸਾਤ ਹੋਏਗੀ।
ਅਛਾ- ਅਛਾ-
ਹੂੰ -
ਚਲੋ ਵਧੀਆ ਥੋੜ੍ਹੀ ਬਰਸਾਤ ਪੈ ਜਾਏਗੀ ਮੌਸਮ ਠੀਕ ਹੋ ਜਾਏ। ਹਾਂ ਥੋੜਾ ਮੌਸਮ ਠੰਡਾ ਹੋਏਗਾ।
ਹੂੰ -
ਨਹੀ ਤੇ ਗਰਮੀ ਬੜੀ ਪੈਣ ਲੱਗ ਗਈ ਸੀ।
ਨਹੀ ਤਾਂ ਇਨੀ ਗਰਮੀ
ਦੋ ਦਿਨ ਤੋਂ ਤੇ ਬਹੁਤ ਜ਼ਿਆਦਾ ਗਰਮੀ ਹੋ ਗਈ ਸੀ ਕੱਲ ਹੀ ਥੋੜ੍ਹਾ ਮੌਸਮ ਠੀਕ ਹੋਇਆਥੜ੍ਹਾ ਜਾਥੋੜ੍ਹਾ ਅਜ ਠੀਕ ਹੋਇਆ
ਹੁਣ ਤਾਂ ਠੀਕ ਹੈ। ਨਹੀ ਤਾਂ ਪਿਛਲੇ ਦਿਨ ਤਾਂ ਬਿਲਕੁਲ ਹੀ ਟੈਂਪਰੇਚਰ ਉਧਰ ਡੈਲੀ ਗੁੜਗਾਂ ਫਰੀਦਾਬਾਦ ਫਿਫਟੀ ਵਨ ਟੈਂਪਰੇਚਰ
ਹਾਂਜੀ-
ਲੋਗ ਗਰਮੀ ਨਾਲ ਹੀ ਬਿਮਾਰ
ਬਸ ਉਹੀ ਹੈ। ਨਾ ਕੀ ਕੀਤਾ ਜਾਏਗੀ ਅਜ ਕਲ ਹੈ। ਹੀ ਬਹੁਤ ਜ਼ਿਆਦਾ ਮਾਹੌਲ ਖ਼ਰਾਬ ਹੈ।
ਹੂੰ -
ਹੋਰ ਸੁਣਾਓ ਤੁਸੀ
ਬਸ ਕੁਛ ਖਾਸ ਤਾਂ ਨਹੀ-
ਚਲੋ ਵਧੀਆ ਜਰਾ ਮੈ ਨਾ ਸਤਿ ਸ੍ਰੀ ਅਕਾਲ ਮੈ ਜਰਾ ਦੇਖਾ ਕੋਈ ਆਇਆ ਨੀਚੇ ਠੀਕ ਹੈ। ਠੀਕ ਸਤਿ ਸ੍ਰੀ ਅਕਾਲ।